ਹੈਲੋ।
ਸਸ ਸ਼੍ਰੀ ਕਾਲ, ਪੈਣ ਜੀ।
ਹਾਂਜੀ ਸਸ ਸ੍ਰੀ ਕਾਲ ਪੈਂਜੀ, ਹੋਰ ਕੀ ਹਾਲ-ਚਾਲ ਏ ਤੁਆਡਾ?
ਬਸ, ਵਦੀਆ ਤੁਸੀ ਸੁਨਾਓ ਠੀਕ ਔ?
ਹਾਂਜੀ, ਹਾਂਜੀ ਤੁਸੀ ਸੁਨਾਓ, ਤੁਸੀਂ ਠੀਕ ਓ?
ਹਾਂਜੀ ਅਸੀ ਵੀ ਠੀਕ ਆ ਹੋਰ ਬੱਚੇ ਠੀਕ ਨੇ?
ਹਾਂਜੀ ਬੱਚੇ ਵੀ ਠੀਕ ਨੇ।
ਹੋਰ, ਹਾਂਜੀ ਸਾਡੇ ਵੀ ਬੱਚੇ ਠੀਕ ਠਾਕ ਨੇ।
ਹਾਂਜੀ ਹੋਰ ਸੁਣਾਓ ਹਾਂਜ
ਬਸ ਹਾਂਜੀ ਠੀਕ-ਠਾਕ ਵਧੀਆ।
ਹਾਂਜੀ, ਹੋਰ ਕੀ ਕਰਦੇ ਵੇ ਸੀ?
ਬਸ ਪੈਂਜੀ ਕੁਛ ਨੀ ਮੈਂ ਕੱਪੜੇ ਤੋਂਧੀ ਪਈ ਸੀ।
ਅੱਛਾ।
ਹਾਂਜੀ, ਹਾਂਜੀ ਬਸ ਲੇਟ ਈ ਧੋਨੇ ਆ।
ਅੱਛਾ, ਨਈ ਅਸੀ ਤੇ ਸਵੇਰੇ-ਸਵੇਰੇ ਧੋ ਲਈ ਦੇ ਨਾ। ਸਾਡੇ ਵੀ ਬੜੇ ਜਾਦਾ ਕੱਪੜੇ ਹੋਏ ਦੇ ਸੀ ਹਾਂਜੀ, ਹਾਂਜੀ ਛੁੱਟ ਛੁੱਟੀਆਂ ਨੇ ਨਾ, ਛੁੱਟੀਆਂ ਜੋ ਹੋਈਆਂ ਬੱਚਯਾਂ ਨੂੰ।
ਹਾਂਜੀ। ਹੋਰ ਸੁਨਾਓ?
ਹਾਂਜੀ, ਵਧੀਆ ਹੋਰ ਬੱਚੇ ਠੀਕ ਨੇ ਤੁਆਡੇ?
ਹਾਂਜੀ ਬਚ ਬੱਚੇ ਨਈ ਪੈਂਜੀ ਹਜੇ ਬੱਚੇ ਸੁੱਤੇ ਹੋਏ ਨੇ।
ਅੱਛਾ।
ਦੋ, ਤਿੰਨ ਵਜੇ ਤੋ ਪੈਲਾ ਉੱਠਦੇ ਨਈ।
ਏਡੀ ਲੇਟ ਉੱਠਦੇ ਨੇ ਤੁਆਡੇ ਬੱਚੇ।
ਹਾਂਜੀ। ਰਾਤੀ ਸੋਂਦੇ ਏੱਨੀ ਲੇਟ ਨੇ ਮੈਗੀਆਂ ਬਨਾ ਕੇ ਖਾ ਕਈ ਕੋਛ ਖਾ।
ਛੁੱਟੀਆਂ ਜੋ ਹੋਈਆਂ ਬੱਚਯਾਂ ਨੇ ਫੇਰ ਛੁੱਟੀਆਂ ਚ ਈ ਮੌਜ ਮਸਤੀ ਕਰਨੀ ਏ।
ਹਾਂਜੀ। ਹੋਰ, ਬਸ ਵਧੀਆ ਨਈ ਪੈਂਜੀ ਹਜੇ ਕਿੱਥੇ ਨਾਸ਼ਤਾ ਕੀਤਾ। ਹਜੇ ਕਰਨਾ ਏ, ਨਈ ਬਸ ਕਰਨ ਲੱਗੇ ਆ ਹੁਨੇ।
ਅੱਛਾ ਅਸੀ ਕਰ ਬੈਠੇ ਆ ਨਾ ਨਾਸ਼ਤਾ ਮੈਂ ਤਾਂ ਪੁੱਛਦੀ ਪੀ ਸੀ।
ਅੱਛਾ ਤੁਸੀ ਕੀ ਖਾਦਾ ਨਾਸ਼ਤੇ ਚ?
ਬਸ ਅਸੀ ਬ ਬਜ਼ਾਰੀ ਸਮਾਨ ਮੰਗਵਾਯਾ ਸੀ। ਲਿਆਏ ਬਜ਼ਾਰੀ ਛੋਲੇ ਮੰਗਵਾਏ ਸੀ ਨਾ। ਪਰਾਂਠੇ ਬਨਾਏ ਸੀ ਸਾਡੇ ਮੰਮੀ ਹੱਥ ਦੇ ਪਰਾਂਠੇ ਕਿ ਬੜੇ ਸੋਨੇ ਬਨਾਂਦੇ ਨੇ ਬੜੇ ਸਵਾਦ ਬਨਾਂਦੇ ਨੇ।
ਅੱਛਾ- ਅੱਛਾ ਮੈਂ ਆਵਾਂਗੀ ਨਾ ਮੈਨੂੰ ਵੀ ਖਵਾਯਾ ਜੇ ਫੇਰ
ਆਨਾ ਜ਼ਰੂਰ-ਜ਼ਰੂਰ ਖਵਾਵਾਂਗੇ ਤਾਨੂੰ ਹੋਰ ਸੁਨਾਓ। ਪੈਂਜੀ ਹਾਂਜੀ ਵਦੀਆ।
ਹਾਂਜੀ ਠੀਕ-ਠਾਕ ਏ ਪੈਂਜੀ ਤੁਹੀ ਦੱਸੋ? ਘਰ ਠੀਕ ਨੇ ਪਾਜੀ ਹਰ?
ਸਭ ਠੀਕ ਨੇ।
ਅੱਛਾ।
ਹਾਂਜੀ ਬਸ ਮੈਂ ਵੀ ਟੀ ਵੀ ਚ ਪਾਠ ਲਗਾਇਆ ਦਾ ਸੀ ਸੁਣਦੀ ਪੀ ਸੀ। ਮੈਂ ਕਿਹਾ ਚੱਲ ਮੈਂ ਪਾਠ ਹੀ ਸੁਨ ਲਾ ਟੀਵੀ ਚ ਹਾਂਜੀ।
ਹਾਂ ਨਈ ਚੰਗੀ ਗੱਲ ਐ।
ਹਾਂਜੀ। ਹੋਰ ਸੁਣਾਓ ਭੈਣ ਜੀ ਹਾਂਜੀ ਵਧੀਆ
ਹਾਂਜੀ
ਹੋਰ ਕੱਪੜੇ ਡੇਲੀ ਨਹੀਂ ਸੌਂਦੇ ਤੁਸੀਂ
ਹਾਂਜੀ
ਮੈਂ ਕਿਹਾ ਕੱਪੜੇ ਡ ਰੋਜ਼ ਨੀ ਧੋਂਦੇ ਤੁਸੀਂ ਚਲੋ ਵਧੀਆਂ
ਅਸੀਂ ਰੋਜ਼ ਧੋਨੇ ਆ।
ਅੱਛਾ ਤਾਂ ਵੀ ਤਾਂ ਵੀ ਜਾਦੇ ਹੋ ਜਾਂਦੇ ਹੋਨਗੇ ਕੱਪੜੇ ਹਾਂਜੀ ਗਰਮੀਆਂ ਜੋ ਹੋਈਆਂ।
ਹਾਂਜੀ ਬੱਚੇ ਦੋ-ਦੋ ਤਿੰਨ-ਤਿੰਨ ਵਾਰੀ ਲਾਂਦੇ ਨੇ।
ਹਾਂਜੀ- ਹਾਂਜੀ ਸਾਡੇ ਆਪ ਬੜੇ ਜਿਆਦਾ ਹੋ ਜਾਂਦੇ ਨੇ ਕੱਪੜੇ ਅਸੀ ਤੇ ਦੋ-ਤਿੰਨ ਦਿਨ ਬਾਦ ਧੋਨੇ ਆ ਕੱਪੜੇ ਹਾਂਜੀ- ਹਾਂਜੀ ਅੱਛਾ ਤੇ ਤੁਹਾਡੇ ਨਾਲ ਕੋਈ ਧਵਾਂਦਾ ਨੀ ਕੱਪੜੇ
ਨਾ ਕਿਨੇ ਧੋ ਨੇ ਅਸੀਂ ਹੀ ਧੋ ਲੈਂਣੇ ਆ।
ਅੱਛਾ ਨਹੀਂ ਸਾਡੇ ਤੇ ਅਸੀਂ ਤੇ ਮੰਮੀ ਤੇ ਮੈਂ ਅਸੀਂ ਦੋਨੇ ਰਲ ਕੇ ਧੋਲੈਣੀ ਆ ਨਾ ਕੱਪੜੇ
ਅੱਛਾ -ਅੱਛਾ ਨਹੀਂ ਮੈਂ ਹੀ ਧੋਂਨੀ ਆ ਕੱਪੜੇ ਕੁਪੜੇ
ਨਹੀਂ ਅਸੀਂ ਰਲ ਕੇ ਧੋ ਲੈਂਣੇ ਆ ਹੁਣ ਤੇ ਸੁੱਕ ਵੀ ਗਏ ਨੇ ਸਾਡੇ ਕੱਪੜੇ ਹਾਂਜੀ ਹਾਂਜੀ -ਹਾਂਜੀ ਕਿਉਂਕਿ ਸਾਡੇ ਮੰਮੀ ਸਟਿਚਿੰਗ ਕਰਦੇ ਨੇ ਨਾ ਸਿਲਾਈ ਦਾ ਕੰਮ ਕਰਦੇ ਨੇ ਫਿਰ ਇਹ ਵੀ ਕਰਨਾ ਜ਼ਰੂਰੀ ਹੁੰਦਾ ਵੇ ਹਾਂਜੀ।
ਹਾਂਜੀ ਇਹ ਤੇ ਹੈ ਸੂਟ ਸਟਿਚ ਕਰਦੇ ਨਾ ਮੰਮੀ
ਹਾਂਜੀ ਕਰਦੇ ਨੇ। ਸਗੋਂ ਮੇਰੇ ਹੀ ਸੀਂਦੇ ਵੇ ਨੇ ਕੱਪੜੇ ਹਾਂਜੀ ਕੋਈ ਨੀ ਤੁਸੀਂ ਦੇ ਜੇਨਾ ਸੀਦੇਨ ਗੇ ਆਓਗੇ ਜਦੋਂ ਲੈ ਨਾ ਤੁਸੀਂ
ਹਾਂਜੀ ਮੈਂ ਕੋਈ ਨੀ ਲਿਆਵਾਂਗੀ ਆਵਾਂਗੀ ਨਾ।
ਹਾਂਜੀ ਸਗੋਂ ਮੰਮੀ ਦੋ ਦਿਨ ਹੋ ਗਏ ਠੀਕ ਵੀ ਨੀ ਸੀ। ਤਬੀਅਤ ਢਿੱਲੀ ਹੋਈ ਦੀ ਸੀ ਮੰਮੀ ਦੀ ਹਾਂਜੀ। ਬਸ ਬੁਖਾਰ ਵਗੈਰਾ ਹੋ ਗਿਆ ਸੀ ਉਹਨਾਂ ਨੂੰ ਹਾਂਜੀ ਮੈਂ ਹੂੰ ਹਾਂਜੀ ਹੁਣ ਠੀਕ ਨੇ ਬਸ ਮੌਸਮ ਇਹ ਨਾ ਖ਼ਰਾਬ ਚੱਲਦਾ।
ਹਾਂਜੀ ਮੌਸਮ ਖ਼ਰਾਬ ਐ ਕਦੇ ਗਰਮੀ ਹੋ ਜਾਂਦੀ ਕਦੇ ਕਿੱਦਾਂ ਆ ਜਾਂਦਾ ਮੌਸਮ
ਇੱਥੇ ਬਹੁਤ ਗਰਮੀ ਏ।
ਹਾਂਜੀ।
ਅੱਜ ਤੇ ਬੜੀ ਜ਼ਿਆਦਾ ਧੁੱਪ ਨਿਕਲੀ, ਤੇ ਤੇਜ਼ ਧੁੱਪ ਏ।
ਕੜਕ ਦੀ ਧੂਪ-
ਹਾਂਜੀ ਹਾਂਜੀ ਹਾਂਜੀ। ਹੋਰ ਸੁਣਾਓ ਭੈਣ ਜੀ ਨਾਸ਼ਤੇ 'ਚ ਕੀ ਬਣਾਇਆ ਤੁਸੀਂ ਦੁਪਹਿਰ ਵੇਖੋ ਬੱਚੇ ਤੇ ਕਹਿ ਰਹੇ ਨੇ ਮਾਂ ਰਾਜਮਾਂ ਬਣਾਓ।
ਅੱਛਾ ਮੇਰੀ ਵੀ ਸਲਾਹ ਆਈ ਮਾਂ ਰਾਜਮਾ ਧਰਦਾ ਅਜ ਮੈਂ
ਸਬਜ਼ੀਆਂ ਬੱਚੇ ਖਾਂਦੇ ਨੀ ਹੈਗ ਹਾਂਜੀ- ਹਾਂਜੀ। ਸਬ ਸਬਜ਼ੀਆਂ ਬਣਾਓ ਦੇ ਨੱਖਰੇ ਕਰਦੇ ਨੇ ਅਸੀਂ ਨੀ ਖਾਣੀ।
ਹਾਂਜੀ ਇਹ ਤੇ ਹੈ। ਮਾ ਰਾਜਮਾਂ ਖੁਸ਼ ਹੋ ਕੇ ਖਾ ਲੈਦੇ ਨੇ। ਹੂੰ ਹੋਰ ਬਸ ਠੀਕ ਹੈ ਭੈਣ ਜੀ।
ਹਾਂਜੀ ਨਾਸ਼ਤੇ 'ਚ ਕੀ ਬਣਾਇਆ ਤੁਸੀਂ ਅੱਜ
ਨਾਸ਼ਤੇ 'ਚ ਅਸੀਂ ਭੈਣ ਜੀ। ਲਗੇ ਆ ਬਣਾਉਣ ਆ ਦਾਲ ਪਈ ਹੋਈ ਸੀ। ਉਹਦੇ ਚ ਆਟਾ ਗੋਨ ਲਾਂਗੇ।
ਹਾਂਜੀ। ਚਲੋ ਇਹ ਵੀ ਬੜੇ ਵਧੀਆ ਬਣਦੀਆਂ ਨੇ ਰੋਟੀਆਂ ਨਾ। ਬੜੀਆਂ ਸਵਾਦ ਬਣਦੀਆਂ ਨੇ ਪਿਆਜ ਵਗੈਰਾ ਜਿਆਦਾ ਪਾਓ ਨਾ ਮੈਂ ਬਣਾਈਆਂ ਸੀ ਦਿਨ ਬਣਾਈਆਂ ਸੀ ਬੜੀਆਂ ਸਵਾਦ ਬਣਦੀਆਂ ਨੇ।
ਅੱਛਾ- ਅੱਛਾ ਬਹੁਤ ਸਵਾਦ ਆ ਜਾਂਦਾ ਰੋਟੀ ਦਾ ਨਾ, ਹਾਂਜੀ। ਹੋਰ।
ਹੋਰ ਸੁਣਾਓ ਭੈਣ ਜੀ।
ਤੁਹਾਡੀ ਤਿਆਰੀ ਹੋ ਗਈ ਭੈਣ ਜੀ।
ਹਾਂਜੀ ਬਸ ਸੂਟ ਦਿੱਤੇ ਦੇ ਨੇ ਸਿਪਨੇ।
ਅੱਛਾ।
ਹਾਂਜੀ ਦੇਖੋ ਹੁਣ ਕਦੋਂ ਆਉਂਦੇ ਨੇ ਸੂਟ।
ਹਾਂਜੀ ਇਹ ਤੇ ਹੈ।
ਹਾਂਜੀ।
ਹੋਰ ਸੁਣਾਓ ਕਿੱਦਾਂ ਦੇ ਸੂਟ ਲਿੱਤੇ ਭੈਣ ਜੀ ਤੁਸੀਂ ਕੋਟਨ ਦੇ।
ਹਾਂਜੀ। ਨਹੀਂ ਕੋਟਨ ਦੇ ਤਾਂ ਨਹੀਂ ਹੈਗੇ ਹੈ ਵੈਸੇ ਕੋਟਨ ਨੇ ਮਸਲੀਨ ਚੱਲਿਆ ਦਾ ਨਾ ਕੱਪੜਾ।
ਹਾਂਜੀ-ਹਾਂਜੀ ਮਸਲੀਨ ਦੇ
ਹਾਂਜੀ ਮਸਲੀਨ ਦੇ ਹਾਂਜੀ।
ਹਾਂ
ਸਾਡੇ ਤੇ ਉੱਧਰ ਕੱਪੜਾ ਵੀ ਸਸਤਾ ਪੰਜਾਬ ਚ ਹੈਨਾ। ਕੋਟਨ ਦੇ ਸੂਟ ਵਧੀਆ ਮਿਲ ਜਾਂਦੇ ਨੇ। ਹਾਂਜੀ।
ਹਾਂਜੀ।
ਕਹਿੰਦੇ ਨਾ ਮਸ਼ਹੂਰ ਇੱਧਰ ਦਾ ਕੱਪੜਾ ਨਾ।
ਹਾਂਜੀ। ਕੋਟਨ ਦੇ ਵੀ ਬਸ ਇੱਕੋ ਗਰਮੀਆਂ ਪੈਂਦੇ ਨੇ ਬਸ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਕੱਪੜਾ ਤੇ ਸਰਦੀਆਂ ਚ ਫੇਰ ਸਰਦੀਆਂ ਚ ਫੇਰ ਪੈ ਜਾਂਦੇ ਨੇ ਗਰਮੀਆਂ ਚ ਨਹੀਂ ਪੈਂਦੇ ਹੈਗੇ।
ਹਾਂਜੀ ਗਰਮੀਆਂ ਦੇ ਕੁਆਲਟੀ ਸ਼ਰਟ ਪਜਾਮੇ ਪਾਏ ਜਾਂਦੇ ਨੇ।
ਹੋਰ ਸੁਣਾਓ।
ਹਾਂਜੀ ਵਧੀਆ। ਹੋਰ ਭਾਜੀ ਠੀਕ ਨੇ।
ਹਾਂਜੀ ਭਾਜੀ ਵੀ ਠੀਕ ਨੇ।
ਹਾਂਜੀ।
ਹੋਰ।
ਹਾਂਜੀ ਵਧੀਆ ਭਾਜੀ ਕੀ ਕੰਮ ਕਰਦੇ ਨੇ।
ਭਾਜੀ ਜੋਬ ਕਰਦੇ ਨੇ ਤੁਹਾਡੇ।
ਅੱਛਾ।
ਹਾਂਜੀ ਭਾਜੀ ਗਏ ਦੇ ਨੇ ਜੋਬ ਤੇ।
ਹੋਰ ਸੁਣਾਓ। ਭੈਣ ਜੀ। ਹਾਂ।
ਹੋਰ ਬਸ ਵੀ ਵਧੀਆ।
ਹਾਂਜੀ ਕੱਪੜੇ ਵੀ ਕੱਪੜੇ ਫੇਰ ਵਿੱਚ ਵਿਚੇ ਛੱਡ ਆਇਓ ਮੈਂ ਕਿਹਾ ਚੱਲ ਫੋਨ ਕਰਾਂ ਭੈਣ ਜੀ ਨੂੰ ਪੁੱਛਾਂ ਆ।
ਅੱਛਾ ਅੱਛਾ ਅੱਛਾ। ਕੱਪੜੇ ਬਸ ਘੁੰਮਦੇ ਪਏ ਨੇ।
ਹਾਂਜੀ ਠੀਕ।
ਹਾਂਜੀ
ਹਨ ਹੋਰ ਸੁਣਾਓ।
ਹੋਰ ਠੀਕ ਠਾਕ? ਭੈਂਂਣ ਜੀ
ਹੂ ਹਾਂਜੀ। ਹੋਰ ਮੰਮੀ ਠੀਕ ਨੇ ਤੁਹਾਡੇ? ਭਾਜੀ ਬਸ ਕੰਮ ਲੱਗੇ ਪੇ ਨੇ। ਆਪਣਾ ਹੀ ਕਰਦੇ ਨੇ।
ਅੱਛਾ ਹਾਂ ਚਲੋ। ਆਪਣੇ ਕੰਮ ਵਰਗੀ ਰੀਸ ਨਹੀਂ ਹੇਗੀ।
ਹਾਂਜੀ-ਹਾਂਜੀ ਹੋਰ ਸੁਣਾਓ ਭੈਣ ਜੀ ਬਸ
ਠੀਕ ਹੈ ਭੈਣ ਜੀ, ਵਧੀਆ ਭੈਣ ਜੀ। ਬੱਚੇ ਕੀ ਕਰਦੇ ਪਏ ਨੇ ਤੁਹਾਡੇ।
ਬੱਚੇ ਬਸ, ਟੀਵੀ ਫੋਨ -ਟੀਵੀ ਫੋਨ।
ਅੱਛਾ ਬੱਚੇ ਠੀਕ
ਟੀ ਵੀ ਚ ਹਾਂਜੀ ਵਧੀਆ। ਬੱਚੇ ਵੀ ਕਾਲੇ ਪੈ-ਪੈ ਨੇ ਚਲੋ। ਨਾਨੀ ਘਾਰ
ਬੱਚਿਆਂ ਨੇ ਜਾਣਾ ਵੀ ਕਿੱਥੇ ਹੁੰਦਾ। ਨਾਨਕੇ ਹੀ ਜਾਣਾ ਆ।
ਬਿਲਕੁਲ ਸਹੀ ਗੱਲ। ਤੁਸੀਂ ਨੀ ਗਏ ਏਤਕੀ ਰਹਿਣ ਆਪਣੇ
ਨਹੀਂ, ਐਤ ਕੀ ਨਹੀਂ ਮੈਂ ਗਈ ਰੈਨ। ਸਾਡੇ ਵੀ ਘਾਰ ਆਏ ਸੀ ਨਾ ਗੈਸਟ। ਹਾਂਜੀ। ਦਰਾਣੀ ਗਈ ਪੀ ਏ ਮੇਰੀ।
ਅੱਛਾ ਅੱਛਾ। ਵੈਸੇ ਸਾਲ ਚ ਕਿੰਨੀ ਵਾਰੀ ਜਾਂਦੇ ਓ, ਤੁਸੀਂ ਆਪਣੇ ਪੇਕੇ?
ਸਾਲ ਵਿੱਚ ਇੱਕੋ ਵਾਰੀ ਜਾਈਦਾ ਛੁੱਟੀਆਂ ਚ ਹੀ। ਓਦਾਂ ਕੋਈ ਪ੍ਰੋਗਰਾਮ ਆਜੇ ਉਹ ਦੋ- ਤਿੰਨ ਦਿਨ ਲਈ ਚੱਲ ਜਾਂਨੇ ਆ।
ਅੱਛਾ ਚਲੋ ਚੰਗੀ ਗੱਲ। ਹੋਰ ਜਾਣਾ ਵੀ ਕਿੱਥੇ ਵੇ।
ਹਾਂਜੀ ਸਹੀ ਗੱਲ ਏ।
ਹਾਂਜੀ। ਹੋਰ ਸੁਣਾਓ ਭੈਣ ਜੀ।
ਬਸ ਠੀਕ-ਠਾਕ ਏ ਭੈਣ ਜੀ ਵਧੀਆ ਏ। ਗਰਮੀ ਬਹੁਤ ਹੋ ਗਈ ਏ।
ਬਹੁਤ ਜ਼ਿਆਦਾ ਗਰਮੀ ਹੋਈ ਪੀ ਏ, ਹੋਰ ਘੁੰਮਣ ਫਿਰਨ ਨੀ ਗਏ ਕਿਤੇ?
ਨਹੀਂ ਭੈਣ ਜੀ ਗਰਮੀ ਚ ਕਿੱਥੇ ਜਾਣਾ ਏ, ਘੁੰਮਣ ਫਿਰਨ ਗਰਮੀ ਬਹੁਤ ਹੋਈ ਪਈ ਏ। ਤੁਹਾਡੇ ਭਾਜੀ ਨਿਕਲ ਕੇ ਖੁਸ਼ ਨੀ ਹੈਗੇ।
ਅੱਛਾ ਕਈਆਂ ਨੂੰ ਹੁੰਦਾ ਨਾ ਗਰਮੀ ਹਾਂਜੀ ਚਲੋ ਠੀਕ ਏ।
ਹਾਂਜੀ, ਠੀਕ ਹੈ ਭੈਣ ਜੀ। ਸਤਿ ਸ੍ਰੀ ਅਕਾਲ।
ਹਾਂ।